ਹਾਂਜੀ ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਹੋ।
ਹਾਂਜੀ, ਤੁਸੀਂ ਠੀਕ ਹੋ।
ਹਾਂਜੀ ਠੀਕ ਆ ਹੋਰ ਅੱਜ ਕੀ ਕੀਤਾ ਫਿਰ ਪੂਰਾ ਦਿਨ।
ਬਸ ਮੈਂ ਠੀਕ ਹਾਂ ਅੱਜ ਪੂਰਾ ਦਿਨ ਸਵੇਰੇ ਮੈਂ ਔਫਿਸ ਗਈ ਸੀ।
ਅੱਛਾ।
ਆਹੋ ਤੇ ਕੰਮ ਕੀਤਾ ਸੀ ਉੱਥੇ।
ਅੱਛਾ।
ਵੱਲ ਪੰਜ ਵਜੇ ਕੌਲ ਆ ਗਈ ਸੀ।
ਅੱਛਾ, ਅੱਛਾ।
ਤੇ ਕੁੱਛ ਖਾਇਆ ਪੀਆਂ।
ਅੱਛਾ।
ਤੇ ਵੱਲ ਬੈ ਬੈਠੀ ਸੀ। ਫੋਨ ਚਲਾਉਂਦੀ ਪਈ ਸੀ।
ਅੱਛਾ।
ਹੋਰ ਤੁਸੀਂ ਕੀ ਕੀਤਾ।
ਬਸ ਮੈਂ ਵੀ ਸਵੇਰੇ ਉੱਠ ਕੇ ਪਹਿਲੇ ਮੰਮੀ ਦੀ ਹੈਲਪ ਕੀਤੀ ਫੇਰ ਥੋੜ੍ਹੀ ਸਾਫ਼ ਸਫ਼ਾਈ ਕੀਤੀ। ਹੂੰ।
ਹੂੰ। ਹਾਂਜੀ। ਹੋਰ।
ਹੋਰ ਬਸ ਵਧੀਆ।
ਅੱਛਾ।
ਤੁਸੀਂ ਜੋਬ ਤੇ ਨਹੀਂ ਗਏ ਅੱਜ।
ਗਈ ਸੀ।
ਅੱਛਾ।
ਹਾਂਜੀ।
ਫੇਰ ਠੀਕ ਰਿਹਾ ਦਿਨ।
ਬਸ ਕੰਮ ਸੀ ਅੱਜ ਬੜਾ, ਦਿਮਾਗ ਖ਼ਰਾਬ ਹੋ ਗਿਆ ਅੱਜ ਤੇ।
ਅੱਛਾ ਕਿਉਂ।
ਬ ਵੈਸੇ ਹੀ ਕੰਮ ਜ਼ਿਆਦਾ ਸੀ ਨਾ।
ਅੱਛਾ।
ਹਾਂਜੀ।
ਹਾਂਜੀ। ਚਲੋ ਛੱਡ ਯਾਰ ਵੀਕਐਂਡ ਆ ਰਿਹਾ ਰਿਲੈਕਸ ਕਰਾਂਗੇ।
ਹਾਂ ਵੀਕਐਂਡ ਦਾ ਕੀ ਪਲੈਨ ਆ ਫਿਰ।
ਸੋਚ ਰਹੀ ਸੀ। ਸ਼ੋਪਿੰਗ ਚਲੀਏ ਸੂਟ ਵੀ ਲੈਣੇ ਤੇ ਸ਼ੂਜ਼ ਵੀ ਲੈਣੇ ਨੇ।
ਚੱਲ ਠੀਕ ਹੈ ਫੇਰ ਮੈਂ ਵੀ ਚੱਲਾਂਗੀ ਬਜਟ ਕਿੰਨਾ ਹੈਗਾ ਹੈ।
ਇਹੀਓ ਬਸ ਤਿੰਨ ਚਾਰ ਹਜ਼ਾਰ ਦੇ ਵਿੱਚ ਸਭ ਮੈਨੇਜ ਕਰਨਾ।
ਅੱਛਾ ਤੁਸੀਂ ਤੇ ਬਾਹਰ ਬਾਰਗਨਿੰਗ ਦੀ ਕੁਈਨ ਹੈਗੇ ਹੋ।
ਆਹੋ ਦੇਖਦੇ।
ਤੁਹਾਡੇ ਨਾਲ ਤੇ ਸਸਤਾ ਹੀ ਮਿਲਜੇਗਾ।
ਆਹੋ। ਹੋਰ, ਫਿਰ ਸ਼ੋਪਿੰਗ ਤੋਂ ਬਾਅਦ। ਆਹੋ ਕਾਫ਼ੀ ਤੇ ਫਰਾਈਜ਼ ਤੇ ਪੱਕੇ ਹੈਗੇ ਨੇ।
ਹਾਂ ਠੀਕ ਹੈ, ਸਕੂਲ ਦੇ ਦਿਨ ਯਾਦ ਨੇ ਲੰਚ ਵੀ ਸ਼ੇਅਰ। ਕਰਦੇ ਸੀ ਇਕੱਠੇ।
ਹਾਂ ਯਾਰ, ਤੇ ਟੀਚਰਸ ਤੋਂ ਛੁਪ ਕੇ ਗੱਲਾਂ ਵੀ ਕਰਦੇ ਸੀ।
ਹੋਰ ਐਗਜ਼ਾਮ ਤੋਂ ਪਹਿਲਾਂ ਪਿਕਨਿਕ ਪੈਨਿਕ ਵੀ।
ਆਹੋ ਤੇ ਫੇਰ ਵੀ ਪਾਸ ਹੋ ਜਾਂਦੇ ਸੀ।
ਹੋਰ, ਹੁਣ ਲਾਈਫ ਕਿੰਨੀ ਚੇਂਜ ਹੋ ਗਈ ਏ ਨਾ।
ਆਹੋ, ਰਿਸਪੋਂਸੀਬਿਲਿਟੀਜ਼ ਵੀ ਬਹੁਤ ਵੱਧ ਗਈਆਂ ਨੇ।
ਹਾਂ, ਵੈਸੇ ਘਰ ਵਾਲੇ ਕੀ ਕਹਿ ਰਹੇ ਨੇ?
ਬਸ ਵਿਆਹ ਦੀ ਗੱਲ ਛੇੜ ਦੇੰਦੇ ਨੇ ਹਰ ਦੋ ਦਿਨ ਬਾਦ।
ਅੱਛਾ, ਤੁਸੀਂ ਕੀ ਕਿਹਾ ਫਿਰ?
ਮੈਂ ਕਿਹਾ ਪਹਿਲਾਂ ਕਰ ਕਰੀਅਰ ਬਣਾ ਲਏ ਫਿਰ ਦੇਖਦੇ ਹਾਂ।
ਹਾਂ, ਬਿਲਕੁਲ ਸਹੀ ਗੱਲ ਏ ਸਹੀ ਕਿਹਾ ਹੋਰ।
ਆਹੋ, ਫਿਰ ਸੈਚਡੇ ਨੂੰ ਮਿਲਾਂਗੇ ਅਸੀਂ।
ਹਾਂ, ਕੋਈ ਗੱਲ ਨੀ।
ਚੱਲਣਾ ਏ ਨਾ ਤੁਸੀਂ ਪੱਕਾ?
ਹਾਂਜੀ ਹਾਂਜੀ, ਪੱਕਾ ਏ ਮੇਰਾ।
ਅੱਛਾ।
ਹਾਂਜੀ।
ਹੋਰ ਦੱਸੋ?
ਹੋਰ, ਬਸ ਠੀਕ ਏ।
ਰੋਟੀ ਖਾ ਲੀ?
ਹਾਂਜੀ ਖਾਲੀ।
ਕੀ ਬਣਾਇਆ ਏ ਅੱਜ?
ਅਸੀਂ ਇਡਲੀ ਸਾਂਬਰ ਬਣਾਇਆ ਸੀ।
ਅੱਛਾ। ਮੈਂ ਤੇ ਕਦੀ ਇਡਲੀ ਖਾਧੀ ਨੀ। ਮੈਂ ਮੈਨੂੰ ਵਧੀਆ ਨੀ ਲੱਗਦੀ।
ਅੱਛਾ, ਨਹੀਂ ਵਧੀਆ ਹੁੰਦੀ ਏ।
ਨਾ ਮੈਨੂੰ ਦੇਖਣ ਵਿੱਚ ਵੀ ਵਧੀਆ ਨੀ ਲੱਗਦੀ।
ਅੱਛਾ ਜੀ।
ਆਹੋ।
ਹੋਰ, ਸੁਣਾਓ?
ਹੋਰ, ਬਸ ਵਧੀਆ।
ਹਾਂ।
ਘਰ ਦੇ ਠੀਕ ਨੇ ਸਾਰੇ?
ਹਾਂਜੀ ਹਾਂਜੀ, ਸਭ ਠੀਕ ਨੇ।
ਤੁਸੀਂ ਰੋਜ਼ ਜਾਂਦੇ ਹੋ ਜੋਬ ਤੇ?
ਹਾਂਜੀ, ਕੀ ਕਰੀਏ ਰੋਜ਼ ਹੀ ਜਾਣਾ ਪੈਂਦੈ।
ਟਾਈਮਿੰਗ ਕੀ ਹੈਗੀ ਹੈ?
ਮੇਰੀ ਸਵੇਰੇ ਨੌ ਵਜੇ ਤੋਂ ਲੈ ਕੇ ਕੀ ਨਾਮ ਏ ਨੌ ਵਜੇ ਤੋਂ ਲੈ ਕੇ ਸ਼ਾਮੀ ਪੰਜ ਵਜੇ ਤੱਕਣ ਹੈਗੀ ਏ।
ਅੱਛਾ ਤੇ ਸੈਚਰਡੇ ਸੰਡੇ ਨੂੰ ਵੀ ਜਾਂਦੇ ਹੋ?
ਸੈਟਰਡੇ ਕਈ ਵਾਰ ਔਫ ਹੁੰਦਾ, ਸੰਡੇ ਤੇ ਵੈਸੇ ਔਫ ਹੀ ਰਹਿੰਦਾ।
ਅੱਛਾ, ਸਾਡੇ ਇੱਥੇ ਦੇ ਸੈਟ ਚਰਡੇ ਨੂੰ ਹਾਫ ਡੇ ਹੁੰਦਾ।
ਅੱਛਾ।
ਤੇ ਸੰਡੇ ਨੂੰ ਤੇ ਔਫ ਹੀ ਰਹਿੰਦਾ ਏ।
ਅੱਛਾ, ਹਾਂ ਸੰਡੇ ਨੂੰ ਤੇ ਔਫ ਈ ਹੁੰਦੈ।
ਆਹੋ।
ਹਾਫ ਡੇ ਨੀ ਹੁੰਦਾ ਸਾਡਾ। ਕਈ ਵਾਰ ਛੁੱਟ ਛੁੱਟੀ ਕਾਰ ਦੇੰਦੇ ਨੇ ਜਿਵੇਂ ਕੰਮ ਘੱਟ ਹੁੰਦਾ, ਤੇ ਛੁੱਟੀ ਕਰ ਦਿੰਦੇ ਨੇ, ਜੇ ਨਹੀਂ ਹੁੰਦਾ ਤੇ ਫੇਰ ਬੁਲਾ ਲੈਣਗੇ।
ਅੱਛਾ।
ਹੋਰ ਕਈ ਵਾਰ ਤੇ ਬਹੁਤ ਹੀ ਜ਼ਿਆਦਾ ਦਿਮਾਗ ਖ਼ਰਾਬ ਕਰਦੇ ਨੇ।
ਆਹੋ ਕੰਮ ਨਿਕਾਲਦੇ ਨੇ ਆਪਣਾ।
ਹੋਰ ਕੀ ਤੇ ਜਦੋਂ ਸੈਲਰੀ ਦੇਣ ਦੀ ਵਾਰੀ ਆਏਗੀ ਤੇ ਸੈਲਰੀ ਨਹੀਂ ਦਿੰਦੇ ਫੇਰ।
ਆਹੋ ਮਹੀਨਾ ਮਹੀਨਾ ਵੀ ਉੱਪਰ ਲੈ ਜਾਂਦੇ ਨੇ।
ਹੋਰ ਕੀ।
ਆਪਣੀ ਵਾਰ ਪਿੱਟਦੇ ਨੇ। ਆਹੋ।
ਹੋਰ ਸੁਣਾਓ, ਤੁਸੀਂ ਜਾ ਰਹੇ ਹੋ?
ਕਿੱਥੇ। ਆਹੋ, ਮੈਂ ਵੀ ਜਾਂਦੀ ਹਾਂ।
ਅੱਛਾ -ਅੱਛਾ।
ਦਿਮਾਗ ਖ਼ਰਾਬ ਕਰ ਦਿੰਦੇ ਨੇ।
ਹੋਰ, ਉਹੀ ਤੇ ਨਾ।
ਉਹੀ ਓ ਫੇਰ, ਕੰਮ ਤੇ ਕਰਨਾ ਹੀ ਪੈਣਾ।
ਹੋਰ ਕੁਛ ਤੇ, ਕਰਨਾ ਹੀ ਪਏਗਾ ਸਹੀ ਗੱਲ ਹੈ।
ਆਹੋ।
ਕੰਮ ਤੋਂ ਬਿਨਾ ਗੁਜ਼ਾਰਾ ਵੀ ਨੀ, ਹੈਗਾ ਫੇਰ।
ਆਹੋ।
ਹਮ। ਹੋਰ ਸੁਣਾਓ?
ਵਧੀਆ, ਤੁਸੀਂ ਸੁਣਾਓ?
ਬਸ, ਠੀਕ ਨੇ ਸਾਰੇ।
ਤੁਸੀਂ, ਕੀ-ਕੀ ਲੈਣਾ ਏ?
ਮੈਂ ਵੇਖੋ ਸ਼ੂਜ ਲੈਣੇ ਨੇ, ਤੇ ਲੋਵਰ, ਟੀ- ਸ਼ਰਟ ਲੈਣਾ ਸੀ। ਤੇ, ਇੱਕ ਟੌਪ ਲੈਣਾ ਸੀ।
ਅੱਛਾ।
ਹਮ, ਦੇਖੋ ਹੁਣ ਜਿਸ ਹਿਸਾਬ ਨਾਲ ਬਜ- ਟ ਹੋਏਗਾ, ਕੀ ਕਹਿ ਰਹੇ ਹੋ?
ਕਿਹੜੀ, ਦੁਕਾਨ ਤੇ ਚੱਲੋਗੇ?
ਜਿੱਥੇ ਤੁਸੀਂ ਕਹੋਗੇ, ਮੈਨੂੰ ਤੇ ਵੇਖੋ ਇੰਨਾ ਪਤਾ ਨੀ ਹੈਗਾ, ਤੁਸੀਂ, ਤੁਹਾਨੂੰ ਹੀ ਜ਼ਿਆਦਾ ਪਤਾ ਹੈ।
ਅੱਛਾ।
ਹਮ।
ਦੇਖਦੇ ਆਂ, ਕਿੱਥੇ ਸਸਤੇ ਮਿਲਦੇ ਨੇ।
ਹਾਂ, ਉਹੀ ਤੇ ਨਾ। ਬਾਕੀ, ਜਿਸ ਹਿਸਾਬ ਨਾਲ ਅ ਅੱਛਾ।
ਆਹੋ।
ਬਾਕੀ ਜਿਸ ਹਿਸਾਬ ਨਾਲ, ਬਜਟ ਵਗੈਰਾ ਹੋਏਗਾ, ਉਸ ਹਿਸਾਬ ਨਾਲ ਲੈ ਲਾਂਗੇ।
ਆਹੋ ਚੱਲਾਂਗੇ, ਦੇਖਾਂਗੇ ਕੁਛ ਤੇ ਮਿਲੇਗਾ।
ਹੋਰ ਕੀ। ਨਹੀਂ ਮਿਲੇਗਾ, ਤੇ ਆਪ ਹੀ ਕੁਛ ਖਾ, ਪੀ ਕੇ ਆ ਜਾਂਗੇ।
ਆਹੋ।
ਹੋਰ ਕੁਛ ਤਾਂ, ਕਰਨਾ ਪਏਗਾ।
ਹਾਂ, ਟਾਈਮ ਪਾਸ ਤੇ ਕਰਨਾ ਏ।
ਹੋਰ ਕੀ।
ਤੇ, ਵੱਲ ਫੇਰ ਸੈਚਰਡੇ ਨੂੰ ਚਲੋਗੇ ਯਾ ਸੰਡੇ ਨੂੰ?
ਇਸ ਵਾਰ ਤੇ ਮੇਰਾ, ਸੈਟਰਡੇ ਨੂੰ ਆਫ ਹੈਗਾ, ਤੇ ਸੈਟਰਡੇ ਨੂੰ ਹੀ ਚੱਲਾਂਗੇ।
ਆਹੋ, ਸੰਡੇ ਨੂੰ ਕਈ ਦੁਕਾਨਾਂ ਬੰਦ ਵੀ ਹੁੰਦੀਆਂ ਨੇ ਫਿਰ।
ਹਾਂਜੀ- ਹਾਂਜੀ।
ਆਹੋ।
ਸੰਡੇ ਨੂੰ ਫੇਰ ਰੈਸਟ ਕਰ ਲਵਾਂਗੇ, ਹੋਰ ਕੀ ਹੋਏਗਾ?
ਆਹੋ।
ਹਮ, ਤੁਹਾਨੂੰ ਕਿੰਨੀ ਸੈਲਰੀ ਦਿੰਦੇ ਨੇ?
ਸਾਨੂੰ ਤੇ- ਟਵੰਟੀ ਥਾਊਸੈਂਟ, ਹੈਗੀ ਮੇਰੀ ਹੁਣ। ਤੇ ਤੁਹਾਡੀ ਕਿੰਨੀ ਹੈਗੀ ਏ?
ਮੇਰੀ, ਟਵੰਟੀ ਫਾਈਵ।
ਅੱਛਾ।
ਹਾਂਜੀ, ਕੀ ਕਹਿ ਰਹੇ ਸੀ ਤੁਸੀਂ ਹੁਣੇ?
ਮੈਂ ਕਹਿ ਰਹੀਹਾ ਚੱਲ ਫਿਰ ਆਪਾਂ ਸੈਚਡੇ ਨੂੰ ਮਿਲਾਂਗੇ। ਤੇ ਸ਼ੋ- ਸੋ਼ਪਿਗ, ਕੌਫੀ ਅਤੇ ਫੁੱਲ ਗੋਸਿਪ ਕਰਾਂਗੇ।
ਹਾਂਜੀ, ਹਾਂਜੀ।
ਆਹੋ ਕਿਹੜੇ ਟਾਈਮ ਵਿੱਚ ਚੱਲੋਗੇ ਫੇਿਰ? ਹ
ਸ਼ਾਮੀ ਚੱਲਾਂਗੇ।
ਆਹੋ ਸ਼ਾਮੀ ਫ੍ਰਰੀ ਹੁੰਦੇ ਆ ਮੈਂ।
ਹਾਂ।
ਆਹੋ। ਚੱਲ ਠੀਕ ਆ ਫਿਰ ਆਪਣਾ ਖਿਆਲ ਰੱਖੀ।
ਹਾਂਜੀ ਠੀਕ ਹੈ।
ਹੋਰ ਸਭ ਵਧੀਆ ਏਨਾ?
ਹਾਂਜੀ, ਹਾਂਜੀ ਸਭ ਵਧੀਆ। ਤੁਸੀਂ ਨਾ ਮੈਨੂੰ- ਕੀ ਕਹਿ ਰਹੇ ਹੋ?
ਮੈਂ ਕਹਿ ਰਹੀ ਹਾ ਘਰ ਦੇ ਠੀਕ ਨੇ ਨਾ ਸਾਰੇ।
ਹਾਂਜੀ- ਹਾਂਜੀ ਠੀਕ ਨੇ। ਮੈਂ ਕਹਿ ਰਹੀ ਤੁਸੀਂ ਨਾ ਮੈਨੂੰ ਇੱਕ ਵਾਰੀ ਫਰਾਈਡੇ ਨੂੰ ਰਾਤੀ ਕੋਲ ਕਰ ਦੇ ਦੇਣਾ।
ਆਹੋ ਮੈਂ ਯਾਦ ਦਿਲਾ ਦਵਾਂਗੀ ਤੁਹਾਨੂੰ।
ਹਾਂਜੀ, ਤੁਸੀਂ ਯਾਦ ਕਰਾ ਦੇਣਾ ਨਾ ਤੇ ਫਿਰ ਸੈਟਰਡੇ ਨੂੰ ਚੱਲਾਂਗੇ ਅਸੀਂ।
ਆਹੋ ਠੀਕ ਏ।
ਹਾਂਜੀ। ਕੋਫੀ, ਸ਼ੋਪਿੰਗ ਵਗੈਰਾ ਪੱਕੀ ਹੈ ਨਾ। ਹਾਂਜੀ, ਮੈਂ ਤੇ ਤਿਆਰ ਰਹਾਂਗੀ ਕੋਈ ਨੀ।
ਕੀ-
ਹਾਂਜੀ।
ਹੋਰ ਕੋਈ ਪਲੈਨ ਨਾ ਬਣਾ ਲੈਣਾ।
ਨਹੀਂ- ਨਹੀਂ ਕੋਈ ਨੀ ਬਣਾਉਂਦੀ ਤੁਹਾਡੇ ਨਾਲ ਹੀ ਬਣਾਵਾਂਗੀ।
ਆਹੋ ਫੇਰ ਪੱਕਾ ਹੋ ਜਾਵੇ ਨਾ।
ਕਰ ਦੇਣਾ ਫਿਰ ਕੋਲ। ਹੈ-
ਹਾਂਜੀ ਠੀਕ ਹੈ, ਸਤਿ ਸ੍ਰੀ ਅਕਾਲ‌।
ਸਤਿ ਸ਼੍ਰੀ ਅਕਾਲ।